ਜੀ, ਹਾਂਜੀ। ਸਤਿ ਸ੍ਰੀ ਅਕਾਲ ਜੀ। ਹੋਰ,
ਹੋਰ ਕੀ ਹਾਲ, ਬਸ ਵਧੀਆ। ਤੁਸੀਂ ਸੁਣਾਓ?
ਹਾਂਜੀ। ਅਸੀਂ ਵੀ ਠੀਕ ਹਾਂ।
ਹੋਰ ਕੀ, ਕਰਦੇ ਪਏ ਸੀ?
ਬਸ ਕੁਛ ਨੀ, ਆ ਹੁਣ ਆਰਾਮ ਕਰ ਆਈ ਸੀ। ਲੰਚ ਕਰਕੇ, ਹੁਣ ਥੋੜੀ ਦੇਰ। ਇੱਕ ਘੰਟਾ ਰੈਸਟ ਕਰਨੀ ਆ। ਨੀਂਦ ਆ ਜਾਂਦੀ ਹੈ। ਮੈਨੂੰ ਨਾ, ਸ਼ੁਰੂ ਦੀ ਆਦਤ ਏ। ਲੰਚ, ਕਰਕੇ ਨਾ ਹਾਂਜੀ, ਲੰਚ ਕਰਨੀ ਆ, ਨਾ। ਮੈਨੂੰ ਨਾਲ ਹੀ, ਨਾ। ਬਸ ਨੀਂਦ ਦਾ ਚੋਂਕ ਸੂਫਣੇ ਆਣੇ, ਸ਼ੁਰੂ ਹੋ ਜਾਂਦੇ ਨੇ। ਨੀਂਦ ਆਉਣ ਲੱਗ ਜਾਂਦੀ ਏ। ਇਕ ਘੰਟਾ ਕੁ ਰੈਸਟ ਕਰ ਲੈਂਦੀ ਹਾਂ। ਫੇਰ, ਸ਼ਾਮੀ ਦੀ ਚਾਹ ਦਾ, ਟੈਮ ਹੋ ਜਾਂਦਾ ਹੈ। ਫੇਰ, ਸ਼ੋਰ ਆਉਣਾ ਸ਼ੁਰੂ ਹੋ ਜਾਏਗਾ। ਚਾਹ -ਚਾਹ। ਚਾਰ, ਪੰਜ ਵਜੇ। ਸਾਢੇ ਚਾਰ ਵਜੇ।
ਇੰਨੀ ਜਲਦੀ।
ਹਾਂਜੀ। ਸਾਡੇ ਚਾਰ ਵਜੇ ਹੀ, ਬੋਲਣਾ ਸ਼ੁਰੂ ਕਰ ਦੇਣਗੇ। ਚਾਹ ਬਣਾ ਦੋ ਚਾਹ। ਫੇਰ ਮੈਂ ਕਹਿੰਦੀ ਹਾਂ, ਚਲ ਹੁਣ ਲੰਚ ਕਰਕੇ। ਥੋੜੀ ਦੇਰ ਰੈਸਟ ਕਰ ਲੈਂਦੀ ਹਾਂ, ਫੇਰ। ਘਂਟਾ ਕੁ ਰੈਸਟ ਕਰ ਲਈ ਦਾ ਏ। ਹੋਰ ਤੁਸੀਂ ਸੁਣਾਓ, ਤੁਸੀਂ ਕੀ ਕਰਦੇ ਪਏ ਸੀ?
ਬਸ ਕੁਛ ਨੀ। ਮੈਂ ਵੀ ਹੁਣ, ਸੋਚਦੀ ਪਈ ਹਾਂ। ਰੋਟੀ ਹੁਣ ਬਣਾਵਾਂ, ਬੇਟਾ ਖਾਏ। ਮੈਂ, ਮੈਂ ਕਿਹਾ ਚੱਲ। ਇਕੱਠੀ ਬਣਾ ਲਾ। ਦੋ ਫੁਲਕੇ ਉਹਦੇ, ਦੋ ਆਪਣੇ, ਦੱਸਦਾ ਹੀ, ਨਹੀਂ ਪਿਆ।
ਪੱਠੇ ਖਾ ਲੈਣ ਨਾ, ਸਾਰੇ ਰੋਟੀ। ਜਲਦੀ ਵਿਹਲਾ ਹੋ ਜਾਂਦਾ ਬੰਦਾ।
ਦੱਸਦਾ ਹੀ ਨਹੀਂ ਪਿਆ ਨਾ। ਲੰਚ ਉਹਨੇ, ਨਾਸ਼ਤਾ ਹੀ ਲੇਟ ਕੀਤਾ। ਮੈਂ ਕਿਹਾਹ ਹੁਣ ਦੋ ਫੁੱਲਕੇ ਓਦੇ, ਬਣਾ ਕੇ ਰੱਖ ਦਾਂਗੀ।
ਹਾਂ। ਮੈਂ ਵੀ, ਇੰਝ ਕੀਤਾ ਵੇ। ਅੱਜ ਤੇ, ਮੈਂ ਵੀ, ਆਪ ਸਾਰਾ ਦਿਨ ਥੱਕ ਜਾਂਦੀ ਹਾਂ। ਵੱਖਰੀ- ਵੱਖਰੀ, ਰੋਟੀ ਬਣਾ ਕੇ ਨਾ। ਮੈਂ ਅਜ, ਮੈਂ ਦੁਪਹਿਰ ਦੀ ਤੇ, ਬਣਾ ਦੇਣੀ ਆ ਸਬਦੀ। ਸਬਦੀ, ਦੀ ਮਤਲਬ ਜਦੋਂ ਇਹਨਾਂ ਦੀ, ਬਣਾਉਂਦੀ ਆਾਂ ਨਾ। ਉਦੋਂ ਬਣਾ ਲੈਂਦੀ ਹਾਂ। ਇੱਕ ਟੈਮ ਦੀ, ਤੇ ਮੈਂ ਕਹਿੰਨੀ ਹਾਂ। ਮੈਂ ਹੁਣ, ਨਹੀਂ ਵਾਰ- ਵਾਰ, ਬਣਾ ਸਕਦੀ। ਦੁਪਹਿਰ ਦੀ ਤੇ। ਗਰਮੀ ਹੈਗੀ ਹੈ, ਕਿਉਂਕਿ। ਹੋਠ ਕੇਸ, ਚ ਠੰਡੀ ਨੀ ਹੁੰਦੀ ਰੋਟੀ।
ਉਹ ਨਾ, ਅਗਰ ਲੇਟ ਬਣਾਓ ਨਾ। ਜਾਣੀ ਡੇਢ, ਦੋ ਵਜੇ ਤਾਂ, ਤੋ ਚਲੋ ਸਾਰੇਆਂ ਦੀ ਬਣ ਜਾਂਦੀ ਹੈ। ਅਗਰ ਉਹ, ਗਿਆਰਾਂ, ਬਾਰਾਂ ਵਜੇ ਰੋਟੀ ਜਾਏ। ਉਹੁਣਾ ਫੇਰ ਕੀ ਕਰੀਏ, ਬੱਚੇ ਖਾਂਦੇ ਨਹੀਂ।
ਸਹੀ ਕਹਿ ਰਹੇ ਹੋ। ਤੁਹਾਡੀ ਤੇ, ਜਲਦੀ ਚਲੀ ਜਾਂਦੀ ਨਾ ਲੰਚ ਤੇ। ਲੰਚ ਜ-
ਕਹੇਗਾ, ਕਿੰਨੀ ਪੁਰਾਣੀ ਰੋਟੀ ਹੈ, ਮੰਮੀ। ਕਿੰਨੇ ਸਾਲ ਪੁਰਾਣੀ ਏ। ਅੱਜ ਦੀ ਹੈ, ਕੱਲ ਦੀ ਹੈ, ਪਰਸੋਂ ਦੀ ਹੈ। ਇੰਝ ਕਹਿੰਦੇ ਨੇ।
ਤੇ ਸਾਡੇ, ਬੱਚੇ ਵੀ ਨਹੀਂ ਖਾਂਦੇ। ਕੋਈ ਵੀ ਨੀ ਖਾਂਦਾ। ਸਾਡੇ ਕਿਸ, ਕੋਈ ਵੀ ਨੀ ਖਾਂਦਾ। ਅ- ਦੇਖੋ, ਪਹਿਲੇ। ਪਹਿਲੇ ਹੈਗੇ ਏ ਸੀ। ਜੁਆਇੰਟ ਫੈਮਲੀਆਂ ਸੀ। ਬਈ ਰੋਟੀਆਂ। ਸਾਰੇ ਇੰਨੇ ਸਾਰੇ, ਪਰਿਵਾਰ ਦੀ, ਵੱਖਰੀ- ਵੱਖਰੀ, ਨਹੀਂ ਬਣ ਸਕਦੀ। ਇਕੱਠੀ, ਬਣਾ ਕੇ ਰੱਖ ਦਿੰਦੇ ਸੀ। ਹੁਣ ਹੋ ਗਏ ਨੇ। ਛੋਟੀ- ਛੋਟੀ ਫੈਮਲੀਆਂ। ਮੁਸ਼ਕਿਲ ਨਾਲ, ਚਾਰ, ਤਿੰਨ ਬੰਦੇ ਸਾਰੇ। ਦੇ ਨੇ, ਤੇ ਕੀ, ਰੋਟੀ ਬਣਾ ਕੇ, ਰੱਖ ਲਈ ਫੇਰ, ਬੰਦਾ ਕਹਿੰਦਾ ਗਰਮ। ਗਰਮ- ਗਰਮ, ਹੀ ਖਾਓ ਬਣਾਓ, ਉਹ ਵਧੀਆ।
ਹੁਣ ਦੇਖੋ, ਮੈਂ ਹੁਣ ਪਰਸੋਂ, ਰੋਟੀ ਬਣਾਈ ਹੋਈ।
ਹਾਂਜੀ।
ਬੱਚਿਆਂ ਨੇ, ਕੁਛ ਬਜ਼ਾਰੋਂ, ਲੈ ਕੇ ਆ ਗਏ। ਸਬਵੇ, ਲੈ ਕੇ, ਆ ਗਏ। ਹੁਨ ਏਨਾ ਹੈਵੀ ਹੁੰਦੇ, ਹੁਨ ਮੈਂ ਕਿਹਾ ਉਹਨਾਂ ਨੂੰ ਮੈਂ ਕਿ ਹੁਨ ਰੋਟੀ ਮੈਂ ਤੁਹਾਡੀ ਬਨਾ ਦਿੱਤੀ ਤੇ ਹੁਨ ਮੈਂ ਰੋਟੀ ਦਾ ਕੀ ਕਰਾਂ ਰੋਟੀ ਮੈਂ ਫਰਿੱਜ ਚ ਰੱਖ ਤੀ ਮੈਂ ਕਿਹਾ ਹੁਨ ਰੋਟੀ ਬੱਚਿਆਂ ਨੇ ਖਾਧੀ ਨੀ, ਹੁਨ ਮੈਂ ਰੋਟੀ ਦਾ ਕੀ ਕਰਾਂ ਛੇ ਸੱਤ ਫੁਲਕੇ ਮੈਂ ਵੀ ਨੀ ਖਾਧੀ। ਬੱਚੇ ਦੇ ਚੱਕਰ ਵਿੱਚ। ਮੈਂ ਕਿਹਾ ਚੱਲ, ਇਕੱਠੇ ਖਾ ਲਾਂਗੇ। ਤੇ ਮੈਂ- ਤੇ ਫਰਿੱਜ ਵਿੱਚ। ਇਹਦੇ ਪਾਪਾ ਕਹਿੰਦੇ ਰੋਟੀਆਂ, ਪਈਆਂ ਦੀਆਂ। ਕਹਿੰਦੇ ਤੁ ਚੱਲ ਅੰਜ ਕਰ, ਤੂੰ ਰੋਟੀ ਦੇ ਨਾ ਪ- ਪਕੌੜੇ ਬਣਾ ਕੇ। ਦੇ, ਦੇ ਵੇਸਨ ਲਗਾ ਕੇ।
ਅੱਛਾ। ਰੋਟੀ ਦੇ ਪਕੌੜੇ ਬਣਾ। ਅਸੀਂ ਤੇ, ਕਦੇ ਨੀ ਬਣਾਏ।
ਨਹੀਂ, ਮੈਂ ਪਹਿਲੀ, ਵਾਰੀ ਬਣਾਏ ਨੇ। ਕਹਿੰਦੇ ਨੇ, ਬਣਾ ਤਾਂ ਸਹੀ। ਮੈਂ ਪਹਿਲੇ, ਵਿਆਹ ਤੋਂ ਪਹਿਲੇ, ਕਦੀ ਖਾਧੇ ਹੋਏ ਨੇ। ਮੰਮੀ ਬਣਾਉਂਦੇ ਸੀ। ਮੈਨੂੰ ਫੇਰ ਯਾਦ, ਆ ਗਿਆ। ਮੈਂ ਕਿਹਾ, ਖਾਏ ਤਾਂ ਹੋਏ ਨੇ। ਪਰ ਉਹ ਡੀਪ ਫਰਾਈ ਕਰਦੇ ਨਾ। ਕੜਾਹੀ ਚ, ਤੇਲ ਪਾ ਕੇ, ਉਹ ਤੇ, ਹੁਣ ਹੈਵੀ ਹੋ, ਜਾਂਦਾ ਹੈ। ਫੇਰ, ਮੈਂ ਕੀ ਕਿਹਾ। ਮੈਂ ਫੇਰ ਨਾ, ਨੋਨ ਸਟਿਕ ਤਵਾ ਲਿੱਤਾ ਹੈ। ਜਾਂ ਦੂਜਾ ਤਵਾ ਲੈ ਲਓ। ਬੇਸਨ ਲਗਾਾਇਆ, ਰੋਟੀ ਡਿਪ। ਕੀਤੀ ਉਹ ਹਲਕਾ ਹਲਕਾ ਯਾ ਤੇਲ ਲਗਾ ਕੇ ਉਹ ਕਰ ਦਿੱਤੀ ਉਹ ਕੁਰਕੁਰੀ ਬਨ ਗਈ
ਹਾਂ, ਉਹ ਤੇ ਬੜੀ ਸਵਾਦ ਹੋ ਗਈ ਹੋਨੀ ਏ ਫੇਰ
ਸਵਾਦ ਲੱਗਦੀ ਪੀ ਸੀ। ਮੈਂ ਆਪ ਖਾ ਲਏ ਹੈ
ਹਾਂ, ਉਹ ਸਹੀ ਏ ਰੋਟੀ ਵੀ ਵੇਸਟ ਨੀ ਹੋਈ। ਬੱਚੇ ਵੀ ਖਾ ਲੈਂਦੇ ਨੇ ਸਾਡੀ ਹਾਂ
ਇਹ ਮੰਮੀ ਕੀ ਬਨਾਤੇ ਤੁਸੀਂ? ਕੀ ਕੀ ਕਰਦੇ ਰਹਿੰਦੇ ਹੋ ਤੁਸੀਂ? ਉਲਟਾ ਮਜ਼ਾਕ ਉੜਾ ਰਹੇ ਸੀ, ਮੰਮੀ ਕੀ ਤੁਸੀਂ ਕੰਮ ਕਰਦੇ ਪਏ ਹੋ। ਮੈਂ ਕਿਹਾ ਤੁਸੀਂ ਪਹਿਲੇ ਖਾ ਕੇ ਕਿਤੇ ਵੇਖੋ, ਫੇਰ ਤੁਸੀਂ ਮੈਨੂੰ ਦੱਸਨਾ ਸਵਾਦ ਹੈਗੀ ਹੈ ਨੀ
ਹਾਂਜੀ ਹਾਂਜੀ ਨਹੀਂ ਅੱਛੀ ਬਨ ਜਾਂਦੀ ਏ ਵੇਸਣ ਵਾਲੀ ਰੋਟੀ ਬੜੀ ਅਸੀਂ ਤੇ ਸਪੈਸ਼ਲ ਬਨਾਨੇ ਆ ਮੇਰੇ ਤੇ ਮੇਰੇ ਬੇਟੀ ਨੂੰ ਪਸੰਦ ਏ ਬੜੀ ਜੇ ਸਬਜ਼ੀ ਨੀ ਨਾ ਕੋਈ ਪਸੰਦ ਆਈ ਨਾਸ਼ਤੇ ਚ ਮੰਨ ਲਓ ਕੁ ਹੈ ਨੀ ਤੇ ਮੈਨੂੰ ਕਹੇ ਗੀ ਮੰਮੀ ਵੇਸਣ ਆਲੀ ਬਣਾ ਦੋ ਮੈਨੂੰ ਫਿਰ ਮੈਂ ਵੀ ਇੰਝ ਕਰਨੀ ਆ ਰੋਟੀ ਦੇ ਉੱਤੇ ਤਾਜ਼ੀ ਰੋਟੀ ਬਨਾ ਕੇ, ਉਹਦੇ ਉੱਤੇ ਵੇਸਣ ਲਗਾ ਦਿਨੀ ਆ ਵੇਸਣ ਘੋਲ ਕੇ ਨਾ ਪਤਲਾ ਪਤਲਾ ਨਮਕ ਮਿਰਚ ਵਗੈਰਾ ਵੇਸਣ ਚ ਪਾ ਲੈਂਨੀ ਆ ਤੇ ਉਹ ਰੋਟੀ ਦੇ ਉੱਤੇ ਲਗਾ ਕੇ ਉਹ ਨੋਨ ਸਟਿਕ ਤਵੇ ਤੇ, ਜਿਵੇਂ ਤੁਸੀਂ ਕਹਿ ਰਹੇ ਹੋ
ਹਮ ਹਮ
ਮੇਰੀ ਬੇਟੀ ਨੂੰ ਤੇ ਬੜੀ ਪਸੰਦ ਹੈਗੀ ਜੇ ਉਹ ਤੇ ਸਪੈਸ਼ਲ ਬਨਵਾਂਦੀ ਜੇ
ਸੁਆਦ ਲੱਗਦੀ ਏ, ਮੈਂ ਖੁਦ ਹੈਰਾਨ ਹੋ ਗੀ ਮੈਂ ਕਿਹਾ ਬੜੀ ਮ ਉਲਟਾ ਤਵੇ ਵਾਲੀ ਜ਼ਿਆਦਾ ਸੁਆਦ ਲੱਗਦੀ ਏ
ਤਵੇ ਵਾਲੀ ਜਿਆਦਾ, ਉਹ ਤੇ ਖਾਈ ਨੀ ਜਾਂਦੀ ਤੱਲੀ ਹੁੰਦੀ ਏ ਜੇਹੜੀ ਡੀਪ ਫਰਾਈ ਉਹ ਤੇ ਬੋਹਤ ਹੈਵੀ ਹੋ ਜਾਂਦੀ ਏ ਉਹ ਤੇ ਇੱਕ ਪੀਸ ਹੀ ਬ੍ਰੈਡ ਪਕੌੜੇ ਵਾਕਣ ਭਾਰੀ ਹੋ ਜਾਂਦੀ ਏ ੳ, ਉਹ ਇੱਕ ਅੱਧਾ ਪੀਸ ਖਾਇਆ ਜਾਏਗਾ ਉਹਦਾ, ਇਹ ਤੇ ਫੇਰ ਰੋਟੀ ਰੋਟੀ ਖਾਧੀ ਜਾਂਦੀ ਏ ਨਾ ਜਿਵੇਂ ਦੋ ਫੁਲਕੇ ਖਾਣੇ ਹੈ ਮੰਨ ਲੋਓ ਸਬਜ਼ੀ ਨੀ ਹੈਗੀ ਕੋਈ ਤੇ ਬੰਦਾ ਉਹ ਕੰਮ ਫੇਰ ਵਧੀਆ ਹੋ ਜਾਂਦੇ ਵੀ ਸਬਜ਼ੀ ਦੀ ਵੀ ਜ਼ਰੂਰਤ ਨੀ ਪੈਂਦੀ ਬੱਚੇ ਵੀ ਖੁਸ਼ ਹੋ ਕੇ ਰੋਟੀ ਖਾ ਲੈਂਦੇ ਨੇ, ਅੱਛੀ ਲੱਗਦੀ ਏ
ਹਾਂ ਮੇਰਾ ਛੋਟਾ ਬੇਟਾ ਏ, ਉਹਨੂੰ ਉਹ ਵੀ ਥੋੜ੍ਹੇ ਨਖਰੇ ਕਰਨ ਲੱਗ ਗਿਆ ਮੰਮੀ ਹੁਨ ਤੱਲੀ ਚੀਜ਼ਾਂ ਮੈਂ ਨੀ ਖਾਨੀ, ਮੈਂ ਨਾ ਪਤਲੇ ਹੋਨੇ
ਅੱਛਾ ਅੱਛਾ, ਅੱਜ ਕੱਲ ਨਾ ਬੱਚੇ ਜਿੰਮ ਜੋ ਜਾਂਦੇ ਨੇ
ਪਤਲਾ ਤੇ ਠੀਕ ਏ ਮੋਟਾ ਵੀ ਨਹੀਂ ਹੈਗਾ, ਕਹਿੰਦਾ ਹਲਕੀ ਹਲਕੀ ਜੇਹੜੀ ਫੈਟ ਏ ਜੇ ਲਟਕਦੀ ਪੇ ਨਾ ਇਹ ਮੰਮੀ ਠੀਕ ਹੋ ਜੇਗੀ, ਮੈਂ ਰੋਟੀ ਨੀ ਖਾਨੀ ਮੈਂ ਰਾਈਸ ਨਹੀਂ ਖਾਨੇ ਮੈਂ ਤੱਲਿਆ ਹੋਆ ਨੀ ਖਾਨਾ ਮੈਂ ਦੋ ਦਿਨ ਦੇਖਿਆ ਤਿੰਨ ਦਿਨ ਦੇਖਿਆ ਚਾਰ ਦਿਨ ਮੈਂ ਤੇ ਫਿਰ ਕਿਹਾ, ਤੂੰਹਾਨੂ ਤਾਂ ਖਾਣੀ ਪਏਗੀ ਬਈ ਤੂੰ ਤੇ ਕਮਜ਼ੋਰ ਹੋ ਜੈਗਾ ਰੋਟੀ ਨੀ ਖਾਏਂਗਾ ਤੇ
ਨਹੀਂ ਉਹ ਰੋਟੀ ਨੀ ਛਡ, ਰੋਟੀ ਤੇ ਖਾਨੀ ਚਾਹੀਦੀ ਏ ਟੈਮ ਤੇ ਰੋਟੀ ਦੀ ਤੇ ਦੇਖੋ ਅਪਨੀ ਜਗ੍ਹਾ ਏ, ਹੋਰ ਚੀਜ਼ਾਂ ਖਾ ਲੋ ਰੋਟੀ ਨੀ ਛੱਡਣੀ ਚਾਹੀਦੀ
ਬਜ਼ਾਰ ਦਾ ਵੀ ਬੰਦ ਕੀਤਾ ਹੋਇਆ ਸੀ ਨਾ ਉਹਨੇ, ਬਾਜ਼ਾਰ ਦਾ ਵੀ ਨਹੀਂ ਖਾਨਾ
ਉਹ ਤੇ ਠੀਕ ਉਹ ਤੇ ਬੜੀ ਵਧੀਆ ਗੱਲ ਜੇ ਬਾਜ਼ਾਰ ਦਾ ਨੀ ਖਾ ਰਿਹਾ ਤੇ ਉਹ ਤਾਂ ਇਸ ਤੋਂ ਵਧੀਆ ਤੇ ਗੱਲ ਈ ਨੀ ਹੈ, ਅੱਜ ਕੱਲ ਬੱਚੇ ਬਾਜ਼ਾਰ ਦੀ ਚੀਜ਼ਾਂ ਖਾ ਕੇ ਤੇ ਬਿਮਾਰ ਹੁੰਦੇ ਨੇ
ਹਮ ਦੁੱਧ, ਦਹੀਂ ਉਹ ਤੇ ਮੈਂ ਏਨੀ ਮੁਸ਼ਕਿਲ ਏਨੂੰ ਦਹੀਂ ਖੂਆਣਾ ਸ਼ੁਰੂ ਕੀਤਾ, ਮੈਂ ਕਿਹਾ ਦਹੀਂ ਦੇ ਕਮ ਸੇ ਕਮ ਖਾ ਏਕ ਕਟੋਰੀ ਪਾਵੇ ਤੂੰ ਦੋ ਟਾਈਮ ਖਾ ਲੈ ਸਵੇਰੇ ਨਾਸ਼ਤੇ ਚ ਵੀ ਖਾ ਲੈ ਦੁਪਹਿਰੇ ਵੀ ਖਾ ਲੈ
ਦਹੀਂ ਤੇ ਬਹੁਤ ਵਧੀਆ ਚੀਜ਼ ਏ, ਦਹੀਂ ਤੇ ਬਹੁਤ ਹੀ ਜੀ ਜੀ ਖਾਣੀ ਚਾਹੀਦੀ ਸਭ ਨੂੰ
ਛੋਟਾ ਰੋ ਕੇ ਖਾਂਦੇ ਵੱਡੇ ਨੂੰ ਤਾਂ ਮੈਂ ਜਬਰਦਸਤੀ ਦੇ ਦਿੰਦੀ ਹੈ‌ ਮੈਂ ਕਿਹਾ ਹਰਮਨ ਗੋਰਾ ਹੋ ਜਾਏਗਾ ਦਹੀਂ ਖਾ ਲੈ
ਅੱਛਾ ਅੱਛਾ ਹਾਂ ਹਾਂ ਹੋਰ ਬੱਚਿਆਂ ਨੂੰ ਹਾਂ ਬਹਾਨੇ ਲਾ ਲਾ ਕੇ ਤੇ ਚੀਜ਼ ਖਵਾਉਣੀ
ਨਹੀਂ ਉਹ ਥੋੜ੍ਹਾ ਲਾਲਚੀ ਹੈ ਨਾ ਗੋਰੇ ਹੋਣ ਦਾ ਕੀ ਮੰਮੀ ਅੱਜ ਮੈਂ ਸੋਹਣਾ ਲੱਗਦਾ ਪਿਆ ਮੰਮੀ ਅੱਜ ਮੇਰਾ ਰੰਗ ਸਾਫ਼ ਹੈਗਾ
ਹਾਂ ਬੱਚਿਆਂ ਨੂੰ ਹੁੰਦਾ ਹੈ ਅੱਜ ਕੱਲ੍ਹ ਬੱਚਿਆਂ ਨੂੰ ਲੱਗਦਾ ਹੈ ਹਾਂ ਆਪਣੇ ਲੁੱਕਸ ਦਾ ਜ਼ਿਆਦਾ ਧਿਆਨ ਰੱਖਦੇ ਨੇ ਬੱਚਾ ਚੇ ਅੱਜ ਕੱਲ
ਉਹ ਧੁੱਪ ਚੱਲ ਧੁੱਪੇ ਜਾਂਦਾ ਨਾ ਇੱਕ ਵਾਰੀ ਉਹ ਕਹਿੰਦਾ ਮੰਮੀ ਟੈਨਿੰਗ ਹੋ ਗਈ ਹੈ ਮੈਂ ਕਾਲਾ ਹੋ ਗਿਆ ਵਾਂ ਆਏਗਾ ਹਾਂ ਆਏਗਾ ਘਰ ਬੇਸਨ ਲਏਗਾ ਉਹ ਉਪ ਉਪ ਟਨ ਬਣਾ ਕੇ ਮੂੰਹ ਤੇ ਲਗਾ
ਅੱਛਾ ਅੱਛਾ ਤੇ ਕੁੜੀਆਂ ਵਾਲੇ ਸ਼ੌਂਕ ਹੈਗੇ ਨੇ ਇਹਨੂੰ ਇਦਾਂ ਮਤਲਬ
ਕੁੜੀਆਂ ਵਾਲੇ ਸ਼ੌਕ ਬੇਸਨ ਪਾਏਗਾ ਐਲੋਵਰਾ ਜੈੱਲ ਪਾਏਗਾ
ਅੱਛਾ
ਟੀ ਪਾਏਗਾ ਹਨੀ ਪਾਏਗਾ
ਅੱਛਾ ਅੱਛਾ ਇਹਨੇ ਕਿੱਥੋਂ ਸਿੱਖੀਆਂ ਇਹ ਚੀਜ਼ਾਂ ਨੂੰ ਕਿੱਥੋਂ ਅੱਜ ਕੱਲ੍ਹ ਉਹ ਮੋਬਾਇਲਾਂ ਚ ਆ ਜਾਂਦਾ ਹੈ ਨਾ ਸਭ ਕੁਛ
ਦੇਖੋ ਮੈਂ ਕੁਛ ਨੀ ਕਰਦੀ ਸੀ ਮੈਂ ਕਦੇ ਕਿਥੇ ਜਾਣਾ ਹੈ ਨਾ ਤਾਂ ਇਹ ਕੰਮ ਕਰਦੀ ਸੀ ਲੇਕਿਨ ਹੁਣ ਦੂਸਰੇ ਤੀਸਰੇ ਦਿਨ ਬਣਾ ਕੇ ਬੈਠ ਜਾਵੇਗਾ ਉਹ ਚ ਮੈਨੂੰ ਫ਼ਾਇਦਾ ਹੋ ਗਿਆ ਮੈਂ ਲਗਾਣਾ
ਤੁਸੀਂ ਵੀ ਲ ਹਾਂ ਤੁਹਾਡਾ ਟਾਈਮ ਬਚ ਗਿਆ ਹੋਰ ਕੀ ਤੁਹਾਨੂੰ ਬਣੀ ਬਣਾਈ ਚੀਜ਼ ਮਿਲ ਗਈ ਲਗਾਉਣ ਵਾਸਤੇ ਆਪਣੇ ਹਾਂਜੀ ਆਪਣੇ ਆਪ ਕੋਲ ਨੀ ਟਾਈਮ ਟਾਈਮ ਨਹੀਂ ਲੱਗਦਾ
ਲੱਗਦਾ ਹੀ ਨਹੀਂ ਇਹ ਬਣਾਉਂਦੇ ਨੇ ਉਹ ਰਾਤੀ ਆਏਗਾ ਜਿਮ ਤੋਂ ਆਏਗਾ ਮੰਮੀ ਮੈਂ ਬਣਾਉਣ ਲੱਗਾ ਮੈਂ ਕਿਹਾ ਹਰਮਨ ਹਲੇ ਕੱਲ ' ਬਇਆ ਅੱਜ ਫਿਰ ਮੂੰਹ 'ਤੇ ਲਗਾਉਣਾ ਤੂੰ
ਹਾਂ ਨਹੀਂ ਜਿਆਦਾ ਵੀ ਨਹੀਂ ਲਗਾਉਣਾ ਚਾਹੀਦਾ
ਮੈਂ ਮਨਾ ਕੀਤਾ ਮੈਂ ਕਿਹਾ ਜ਼ਿਆਦਾ ਨਹੀਂ ਲਗਾਈ ਹਾਲੇ ਤੇਰੀ ਉਮਰ ਛੋਟੀ ਹੈਗੀ ਅੱਛਾ ਮੈਂ ਬਾਵਾਂ ਤੇ ਲਗਾ ਲੈਨਾ ਮੇਰੀ ਬਾਵਾਂ ਕਾਲੀਆਂ ਹੋ ਗਈਆਂ ਮੈਂ ਕਿਹਾ ਤੇਰਾ ਧਿਆਨ ਨਾ ਇਹ ਹੀ ਪਾਸੇ ਰਹਿਣਾ ਮੈਂ ਗੋਰੇ ਹੋਣਾ ਮੈਂ ਗੋਰੇ ਹੋਣਾ
ਕਿਆ ਔਖਾ ਹੈ ਜੀ ਕਰਨਾ ਹੈ ਗੋਰਾ ਉੱਥੇ ਰੰਗ ਤੇ ਉੱਥੇ ਹੀ ਆ ਜਾਂਦਾ ਦੋ ਦਿਨ ਗੋਰਾ ਲੱਗਦਾ ਹੈ ਫਿਰ ਰੰਗ ਦੁਬਾਰਾ ਇੱਥੇ ਹੀ ਆ ਜਾਂਦਾ ਜਿੰਨਾ ਮਰਜੀ ਉਹ ਮਰਜ਼ੀ ਕਰਲੋ ਰੰਗ ਤੇ ਜਿਹੜਾ ਨੈਚੁਰਲ ਸਾਡਾ ਹੈਗਾ ਉਹ ਹੀ ਰਹਿੰਦਾ
ਉਹੀ ਰਹਿੰਦਾ ਹੈ ਬੱਚਿਆਂ ਨੂੰ ਹੁਣ ਇਹ ਗੱਲ ਕੀ ਸਮਝਾਈਏ
ਹਾਂ ਦੋ ਚਾਰ ਦਿਨ ਗੋਰਾ ਹੋ ਜਾਏਗਾ ਹਾਂ ਫੇਰ ਉੱਥੇ ਹੀ ਆ ਜਾਏਗਾ
ਕਰੀਮਾਂ ਇੰਨੀ ਬਰੈਂਡਰ ਬਰਾਂਡ ਮੰਗਵਾਉਣ ਲੱਗ ਗਿਆ ਜਿਹੜੀ ਮੈਂ ਅੱਜ ਤੱਕ ਦੇਖੀ ਹੀ ਨਹੀਂ ਹੈਗੀਆਂ
ਅੱਛਾ ਅੱਛਾ ਅੱਛਾ ਇਹ ਦਾ ਸਰਕਲ ਫਰੈਂਡ ਸਰਕਲ ਹੋ ਜਾਂਦਾ ਨਾ ਕਈ ਵਾਰੀ ਇਹਨਾਂ ਦੇ ਫਰੈਂਡਸ ਨੂੰ ਦੇਖ ਵੀ ਸ਼ੌਂਕ ਆਉਂਦਾ ਵੀ ਇਹ ਮੇਰਾ ਫਰੈਂਡ ਲਗਾਉਂਦਾ ਉਹਨੂੰ ਅੱਛੀ ਸੂਟ ਕੀਤੀ
ਨਾ ਨਾ ਇਹਦੇ ਫਰੈਂਡਸ ਵਗੈਰਾ ਕੋਈ ਨਹੀਂ ਲਗਾਉਂਦਾ। ਇਹ ਆਪਣੀ ਕਜ਼ਨਸ ਕੋਲੋਂ ਪੁੱਛ ਲਏਗਾ। ਹਾਂ ਜਾਂ ਤੇ ਓਨਲਾ ਮਤਲਬ ਨਾ ਸਰਚ ਕਰਦਾ ਰਹੇਗਾ ਕਿਹੜੀ ਅੱਛੀ ਹੈਗੀ ਧੁੱਪ ਵਾਸਤੇ ਕਿਹੜੀ ਨਹੀਂ ਹੈਗੀ ਇਹ ਕੁਛ ਤਾਂ ਕਰਦਾ ਰਹੇਗਾ ਉਨ ਉਹਨਾਂ ਨੇ ਸੰਸਕੀ੍ਨ ਮੰਗਵਾਏ ਸੰਸਕੀ੍ਨ ਮੈਂ ਕਿਹਾ ਹਰਮਨ ਤੂੰ ਇੰਨਾ ਮਹਿੰਗਾ ਸਨਸਕ੍ਰੀਨ ਮੰਗਵਾ ਲਿਆ ਕਹਿੰਦੇ ਮੰਮੀ ਹੈ ਬੜਾ ਅੱਛਾ। ਇਹ ਬੜਾ ਅੱਛਾ, ਮੈਂ ਕਿਹਾ ਫਿਰ ਮੈਂ ਵੀ ਲਗਾ ਲਵਾਂਗੀ
ਹਾਂ ਤੇ ਹੋਰ ਤੁਹਾਨੂੰ ਕੀ ਹੋਰ ਚਾਹੀਦਾ। ਤੁਹਾਨੂੰ ਬੈਠੇ ਬਿਠਾਏ ਚੀਜ਼ਾਂ ਮਿਲਦੀਆਂ ਪਈਆਂ ਘਰ ਫ੍ਰਰੀ ਦੀਆਂ
ਹਾਂਜੀ ਮੈਂ ਲਿਆਂਦੀ ਸੀ। ਆਪਣੀ ਚੀਜ਼ਾਂ ਮੇਰੀ ਵੀ ਬਹੁਤ ਅੱਛੀ ਹੁੰਦੀਆਂ ਸੀ ਤੇ ਇਹ ਨਹੀਂ ਬੇਕਾਰ ਹੋਰ ਪਤਾ ਹੀ ਨਹੀਂ ਗਈ ਕਿੱਧਰ।
ਅੱਛਾ ਅੱਛਾ ਅੱਛਾ ਤੁਹਾਡੀ ਵੀ ਕਰੀਮਾ ਖਤਮ ਕਰ ਦਿੰਦਾ।
ਮੇਰੀ ਵੀ ਕਰਦੇਗਾ। ਉਹੀ ਸਨਸਕਰੀਨ ਹੀ ਲਗਾਉਂਦੀ ਹਾਂ ਵੈਸੇ ਤਾਂ ਉਹੀ ਖ਼ਤਮ ਕਰ ਦੇਗਾ ਫਿਰ ਮੰਮੀ। ਹੋਰ ਮੰਗਵਾ ਲੋ ਹੋਰ ਮੰਗਵਾ ਲੋ ਮੈਂ ਕਿਹਾ ਹੁਣ ਪਾਪਾ ਨੂੰ ਕਿਹਾ ਔਡਰ ਪਾਪਾ ਕਰਵਾ ਕੇ ਦੇਣਗੇ।
ਹਾਂ ਹੋਰ ਕੀ ਮੰਮੀ ਦੀ ਜੇਬ ਈ ਥੋੜੀ ਖਾਲੀ ਕਰੀ ਜਾਣੀ ਹੈ ਪਾਪਾ। ਪਾਪਾ ਦੀ ਵੀ ਜੇਬ ਖਾਲੀ ਕਰੋ ਥੋੜੀ ਜਿਹੀ ਹਾਂ।
ਕੰਪਨੀਆਂ ਜਿਹੜੇ ਸਾਨੂੰ ਨਾਮ ਹੀ ਨਹੀਂ ਪਤਾ ਕੰਪਨੀਆਂ ਦੇ।
ਹਾਂ ਅੱਜ ਕੱਲ ਬੱਚਿਆਂ ਨੂੰ ਸਾਰਾ ਪਤਾ ਹੈ। ਸਾਨੂੰ ਕੀ ਪਤਾ ਅਸੀਂ ਸਾਰ ਦਿਨ ਘਰ ਰ ਰਹਿਣਾ ਸਾਨੂੰ ਹੁਣ ਇੰਨੀ ਚੀਜ਼ਾਂ ਦਾ ਨਹੀਂ ਪਤਾ ਹੈਗਾ ਜੋ ਬ੍ਰੈਂਡ। ਫ ਮਾਰਕੀਟ ਚ ਆਈਦੀਆਂ ਨੇ ਬੱਚਿਆਂ ਨੂੰ ਦੇਖੋ ਆਉਣਾ ਜਾਣਾ ਸਭ ਜਗਾ ਨੌਲੇਜ ਹੁੰਦੀ ਇਹਨਾਂ ਦੀ। ਕੀ ਚੀਜ਼ ਆਈ ਹੈ ਕੀ ਕੀ ਆ ਰਹੀ ਹੈ ਨਵੀਂ ਟਰੈਂਡ ਵਿੱਚ ਕੀ ਹੈਗਾ ਹੈ। ਬੱਚਿਆਂ ਨੂੰ ਫਿਰ ਫਰੈਂਡਸ ਤੋਂ ਵੀ ਪਤਾ ਲੱਗਦਾ ਰਹਿੰਦਾ ਆਪਸ ਵਿੱਚ ਗੱਲ ਕਰਦੇ ਨੇ। ਸਾਨੂੰ ਅਸੀਂ ਕਿੱਥੇ ਘੱਟ ਹੀ ਜਾਂਦੇ ਹਾਂ ਬਾਹਰ ਅਸੀਂ ਲੋਕ ਜਿਵੇਂ ਸਾਡਾ। ਸਾਨੂੰ ਘੱਟ ਨੋਲੇਜ ਅ ਹੁਣ ਇਹ ਚੀਜ਼ਾਂ ਦੀ।
ਹਾਂਜੀ ਚਲੋ।
ਹਮ ਚਲੋ ਠੀਕ ਠੀਕ। ਠੀਕ ਹੈ ਸਤਿ ਸ਼੍ਰੀ ਅਕਾਲ।